ਉਫ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ, ਭੈਣ ਜ ਹੋਰ ਕੀ ਹਾਲ ਚਾਲ ਨੇ
ਵਧੀਆ ਜੀ, ਵਧੀਆ, ਤੁਸੀਂ ਸੁਣਾਓ ਠੀਕ ਹੋ?
ਜੀ ਵਧੀਆ, ਕੀ ਗੱਲ ਤੁਸੀਂ ਬੜੇ ਟਾਈਮ ਹੋ ਗਿਆ। ਕੋਲ ਹੀ ਨੀ ਕੀਤੀ ਮੈਂ ਕਾਫੀ ਦਿਨਾਂ ਤੋਂ ਸੋਚ ਰਹੀ ਹਾਂ ਤੁਹਾਨੂੰ ਕਾਲ ਕਰਨ ਦੀ ਟਾਈਮ ਹੀ ਨਹੀਂ ਲੱਗ ਰਿਹਾ।
ਹਾਂਜੀ-ਹਾਂਜੀ, ਬਸ ਉਹੀ ਹਾਲ ਹੈ ਤੁਹਾਨੂੰ ਪਤਾ ਘਰ ਵਿਅਸਤੀ ਵਿੱਚ ਬੰਦਾ ਵਿਅਸਤ ਹੀ ਹੋਇਆ ਪਿਆ ਹੁੰਦਾ। ਕੋਈ ਆਇਆ ਕੋਈ ਗਿਆ ਬਸ ਉਹ ਓਦੇ ਚ ਲੱਗੇ ਪਏ ਸੀ ਜੀ ਬਸ ਹੁਣੇ ਆਰਾਮ ਹੀ ਕਰਦੇ ਪਏ ਸੀ ਕੰਮ ਕਾਜ ਵੀ ਢਿੱਲੇ ਹੋਏ ਪਏ ਨੇ ਨਾ ਤੇ ਆਪ ਵੀ ਘਰੇ ਬੈਠੇ ਹੋਏ ਨੇ ਚ ਕੰਮ ਕਾਜ ਨੀ ਹੈਗਾ।
ਹਾਂਜੀ-ਹਾਂਜੀ, ਕੁੱਛ ਮੀਂਹ ਮੁਹ ਜਿਹਾ ਪੈ ਰਿਹਾ ਨਾ ਮ ਮੌਸਮ ਖ਼ਰਾਬ ਜਿਹਾ ਵੀ ਹੋਰ ਹੈ ਰਿਹਾ ਥੋੜਾ ਜਿਹਾ ਉਸ ਵਜਾ ਤੋਂ ਵੀ ਸਾਡਾ ਵੀ ਕੰਮ ਅੱਜ ਬਹੁਤ ਮੰੰਦਾ ਸੀਗਾ
ਹਾਂਜੀ-ਹਾਂਜੀ ਵੈਸੇ ਵੀ ਮੰਦਾ ਹੀ ਹੋਇਆ ਵੀ ਵੈਸੇ ਵੀ ਬਹੁਤ ਜ਼ਿਆਦਾ ਦੇਖ ਲੋੋ ਜੋ ਮੰਦਾ ਆਉਂਦਾ ਜੁਲਾਈ ਚ ਆਉਂਦਾ ਹੈ ਹੁਣ ਹੁਣ ਆਉਣਾ ਚਾਹੀਦਾ ਤੇ ਦੋ ਮਹੀਨੇ ਪਹਿਲਾਂ ਹੀ ਮੰਦਾ ਇਸ ਵਾਰੀ ਆ ਗਿਆ ਹੋਇਆ।
ਹਮ ਇਹ ਤਾਂ ਹੈ ਹੀ ਆ
ਘੱਟ ਗਏ ਹੁਣ ਦੇਖੋ ਲੋਕਾਂ ਕੋ ਜੇ ਵਿੱਚ ਪੈਸੇ ਨੀ ਹੋਣਗੇ ਬੰਦਾ ਬਾਜ਼ਾਰ ਚ ਪਾਣੀ ਪੀ ਜਾਏਗਾ ਫਿਰ ਬੰਦਾ ਹੋਰ ਸਬੀ ਸਬਜ਼ੀ ਮਾਰ ਪੈਂਦੀ ਹੈ ਨਾ ਸੱਦਿਆ ਹੋਇਆ ਪਿਆ ਬੰਦਾ ਹਾਂਜੀ-ਹਾਂਜੀ ਹੋਰ ਸੁਣਾਓ ਜੀ
ਹੋਰ ਸਭ ਵਧੀਆ
ਮੈਂ ਕਿਹਾ ਤੁਹਾਨੂੰ ਪੁੱਛਣਾ ਸੀ ਕਿ ਆ ਜਿਹੜਾ ਇਹਦੇ ਬਾਰੇ ਤੁਹਾਨੂੰ ਪਤਾ ਹੈ ਕੁਛ ਦੱਸੋ ਸਲਾਹ ਦੀਓ ਜਿਹੜਾ ਟੈਕਨੋਲੋਜੀ ਆਫ ਡੇਲੀ ਲਾਈਫ ਬਾਰੇ ਕੋਈ ਸਲਾਹ ਹੀ ਦੇ ਦੋ ਜੀ ਮੈਂ ਕਿਹਾ ਕੋਈ ਪੁੱਛਦੇ ਸੀ ਨਾ ਜਿਵੇਂ ਲਾ ਲਓ ਟੈਕਨੋਲੋਜੀ ਅਪਡੇਲ ਮਤਲਬ ਸਾਡੇ ਡੇਲੀ ਰੂਟੀਨ ਵਿੱਚ ਡੇਲੀ ਲਾਈਫ ਵਿੱਚ ਟੈਕਨੋਲੋਜੀ ਇਹ ਦਾ ਕੀ ਫਾਇਦਾ ਏ ਤੇ ਕੀ ਨੁਕਸਾਨ ਏ ਮਤਲਬ ਜਦ ਚੱਲ ਪਏ ਨੇ ਏ ਸੀ ਲਾ ਲੋ ਆਹ ਲਾ ਲੋ
ਯਾਰ ਦੇਖੋ ਇਹਨਾਂ ਦੇ ਵਿੱਚ ਨੁਕਸਾਨ ਵੀ ਨੇ ਵਾਧੂ ਤੇ ਆਪਣਾ ਆਪਣਾ ਫਾਇਦੇ ਵੀ ਨੇ ਹੈ ਹੁਣ ਅੱਜ ਕੱਲ ਦੀ ਜਿਵੇ ਜਨਰੇਸ਼ਨ ਉੱਠ ਰਹੀ ਹੈ ਹੁਣ ਇਹਨਾਂ ਲਈ ਤਾਂ ਬਹੁਤ ਫਾਇਦੇ ਨੇ ਹੁਣ ਜਿਹੜੇ ਬਜ਼ੁਰਗ ਆ ਉਹਨਾਂ ਨੇ ਨੁਕਸਾਨ ਹੈ ਉਹਨਾਂ ਦੇ ਤਾਂ ਜਿਵੇਂ ਹੁਣ ਆਪਾਂ ਏ ਸੀ ਹੈ ਹੁਣ ਕਾਂ ਤਾਂ ਪਹਿਲਾਂ ਲੋਕ ਕਿ ਬਾਹਰ ਸੌਦੇ ਸੀ ਖੁੱਲੀ ਹਵਾ ਚ ਠੀਕ ਹੈ ਆਪਣਾ ਮ ਮੱਛਰਦਾਨੀਆਂ ਜਿਹੀ ਲਗਾ ਲਈਆਂ ਲੈ ਵੀ ਜ ਪਹਿਲੇਾਂ ਹੀ ਐਵੇਂ ਦੀ ਹਵਾ ਲੈਂਦੇ ਸੀ ਜਿਹਨਾਂ ਤੋਂ ਕੋਈ ਨੁਕਸ ਨਸਾਨ ਹੀ ਨਹੀਂ ਹੁੰਦਾ ਸੀ ਹੁਣ ਆਪਣੇ ਏ ਸੀ ਆ ਗਏ ਬੰਦ ਕਮਰੇ ਹੋ ਗਏ ਉੱਥੇ ਘੂਟਣ ਉਹੀ ਮਤਲਬ ਕਿ ਆਪਾਂ ਉੱਥੇ ਹੀ ਖਾਈ ਜਾ ਰਹੇ ਹਾਂ ਪੀ ਜਾ ਰਹੇ ਹਾਂ ਬਾਹਰ ਦੀ ਤਾਂ ਹਵਾ ਆਪਾਂ ਨੂੰ ਲੱਗ ਹੀ ਨੀ ਰਹੀ
ਹਾਂਜੀ-ਹਾਂਜੀ
ਉਹ ਚੀਜ਼ ਆਪਣੇ ਲਈ ਨੁਕਸਾਨ ਹੈ ਹੁਣ ਤਾਂ ਹੀ ਤਾਂ ਲੋਕਾਂ ਸੈਰਾਂ ਨੂੰ ਭੱਜਦੇ ਆ ਕਿ ਨਹੀਂ ਆਪਾਂ ਸੈਰ ਕਰਕੇ ਥੋੜ੍ਹੀ ਜਿਹੀ ਬਾਹਰ ਦੀ ਖੁੱਲੀ ਹਵਾ ਲੈ ਕੇ ਆਈਏ ਫਿਰ ਫਾਇਦਾ ਕੀ ਹੁੰਦਾ ਉਹਦਾ ਵੀ ਆ ਕੇ ਆਪਾਂ ਫੇਰ ਏਸੀ ਚ ਬਹਿ ਜਾਂਦੇ ਹਾਂ ਹੁਣ ਇਹ ਹੈ ਕਿ ਕਈ ਹਾਂਜੀ ਹੁਣ ਕਈ ਵਾਰ ਕਹਿੰਦੇ ਆਪਾਂ ਨੂੰ ਇੰਨੀ ਘਬਰਾਹਟ ਹੋ ਜਾਂਦੀ ਹੈ ਇਹ ਹੋ ਜਾਂਦਾ ਹੁਣ ਏ ਸੀ ਚਲਾਓ ਤਾਂ ਥੋੜ੍ਹੀ ਘਬਰਾਹਟ ਦੂਰ ਵੀ ਹੋ ਜਾਂਦੀ ਆ ਅੱਜ ਕੱਲ੍ਹ ਦੀ ਟੈਕਨੋਲੋਜੀ ਐਸੀ ਆ ਹੁਣ ਆਪਣਾ ਸਰੀਰ ਵੀ ਨਾ ਇਹਨਾਂ ਟੈਕਨੋਲੋਜੀ ਦੇ ਨਾਲ ਨਾ ਬੁਕਰਮ ਗਿਆ ਸੀ ਮੈਂ ਆਪਾਂ ਇਹਨਾਂ ਬਗ਼ੈਰ ਨੀ ਰਹਿ ਸਕਦੇ ਹੁਣ ਪਹਿਲਾਂ ਪੁੱ ੱਚੇ ਆਪਾਂ ਲਿਟ ਲਿਟ ਕੇ ਮਾਰਦੇ ਸੀ ਉਕੜੂ ਬੈਠ ਕੇ ਲੈਮ ਤੇ ਮੋਟਾਪਾ ਕਿ ਇੱਥੇ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਮੋਟਪਾ ਹੁੰਦਾ ਕੀ ਆ ਹਾਂ ਤੇ ਹੁਣ ਦੇਖਲੋ ਹੁਣ ਸਟੈਂਡਿੰਗ ਪੋਚੇ ਆ ਗਏ
ਹਾਂਜੀ
ਖੜਾ ਮਾਰੀ ਜਾਂਦਾ ਵਾਈਪਰ ਹੈ ਹਦਾ ਖੜਾ ਖੜਾ ਪਹਿਲਾਂ ਝਾੜੂ ਤੇ ਪਾਣੀ ਵੀ ਕੱਢਣਾ ਹੁੰਦਾ ਸੀ ਉਹ ਸਿੰਖਾਂਵਾਲੀ ਝਾੜੂਆਂ ਚੱਲਦੀ ਸੀ ਲੈ ਵੀ ਉਦੇ ਤੋਂ ਲਿ ਆਪਣਾ ਬੈਠ ਉਕੜੂ ਬੈਠ ਕੇ ਫਟਾਫਟ ਮਾਰੀ ਹੁੰਦੀ ਸੀ ਝਾੜੂ ਹੁਣ ਕਿੱਥੇ ਆ ਹੁਣ ਆਪਾਂ ਉਕੜੂ ਦੋ ਮਿੰਟ ਕਹਿ ਵੀ ਦੇਗਾ ਨਾ ਕੋਈ ਬਹਿ ਜਾਓ ਤਾਂ ਵੀ ਨਹੀ ਬੈਠਿਆ ਜਾਂਦਾ ਹੁਣ ਆਪਣੇ ਵਾਸ਼ਰੂਮ ਹਾਂਜੀ ਹੁਣ ਵਾਸ਼ਰੂਮ ਤੱਕ ਤਾਂ ਦੇਖੋ ਆਪਣੇ ਸਟੈਂਡਿੰਗ ਹੋ ਗਏ ਕੁਰਸੀਆਂ ਵਾਲੇ
ਸਹੀ ਗੱਲ ਹੈ ਜੋ ਪਹਿਲੇ ਵੇਖੋ ਜੀ ਪੈਰਾਾਂ ਭਾਰ ਪੈਂਦੇ ਸੀ ਜੀ
ਹਾਂ ਉਹਦੇ ਨਾਲ ਕਹਿੰਦੇ ਹਾਂ ਆਪਾਂ ਬਿਲਕੁਲ ਆਪਣਾ ਹਾਜ਼ਮਾ ਵੀ ਸਹੀ ਰਹਿੰਦਾ ਸੀ ਆਪਾਂ ਬੈਠ ਕੇ ਕਰਦੇ ਸੀ ਫਰੈਸ਼ ਵੀ ਵਧੀਆ ਤਰੀਕੇ ਨਾਲ ਹੋ ਜਾਂਦੇ ਸੀਗੇ ਲੇ ਹਾਂ ਲੇਕਿਨ ਹੁਣ ਆਪਾਂ ਕੁਰਸੀ 'ਤੇ ਬੈਠੇਾਂ ਬੈਠੇ ਬੈਠੇ ਦੁਨਆ ਫੋਨ ਚਲਾਈ ਜਾਂਦੀ ਅੱਧਾ ਅੱਧਾ ਪੁਣਾ ਪੰਨਾ ਘੰਟਾ ਬੈਠੀ ਰਹਿੰਦੀ ਹੈ
ਹਾਂਜੀ- ਹਾਂਜੀ
ਵਾਸਰੂਮਾ ਵਿਚ ਨੁਕਸਾਨ ਹੀ ਨੇ ਹੁਣ ਜਿਸ ਤਰ੍ਹਾਂ ਆਪਾਂ ਸਬਜ਼ੀ ਹ ਦੇਖੋ ਕਾਂ ਆਪਾਂ ਨੇ ਗੈਸ ਤੇ ਬੰਦਾ ਪੰਜ ਦਸ ਮਿੰਟ ਬਾਅਦ ਘਿਓ ਦੇ ਸੀ ਘਿਓ ਪਾ ਪੂ ਕੇ ਗਰਮ ਕਰਦੇ ਸੀ ਹੁਣ ਅੱਜ ਕੱਲ੍ਹ ਓਵਨ ਜੇ ਆ ਗਏ ਨੇ ਬੰਦੇ ਨੇ ਪਲਾਸਟਿਕ ਦੀ ਕਟੋਰੀ ਚ ਰੱਖ ਰੱਖਿਆ ਲੈ ਵੀ ਬਾਊਲ ਚ ਰੱਖਿਆ ਲੈ ਵੀ ਸਬਜ਼ੀ ਬਾਹਰ ਬਣ ਕੇ ਜਿਵੇਂ ਹੁੰਦੀ ਹੈ ਉਵੇਂ ਆ ਜਾਂਦੀ ਹੈ
ਕਟੋਰੀਆਂ ਵਿੱਚ ਨੁਕਸਾਨ ਕਰਦੀਆਂ ਨੇ
ਨੁਕਸਾਨ ਹੈ ਕੈਂਸਰ ਦੀ ਬਿਮਾਰੀਆਂ ਬਦ ਕਰਦੀਆਂ ਹੁਣ ਕਹਿੰਦੇ ਉਹਦੇ ਚ ਕੱਚ ਰੱਖੀ ਦਾ ਹੁਣ ਕੱਚ ਦਾ ਇਹ ਕੱਚ ਨੂੰ ਉਠਾਵੇ ਕਿ ਮੈਂ ਪਹਿਲਾਂ ਉਹਦੇ ਵਾਸਤੇ ਫੇਿਰ ਹੱਥ ਚ ਗਲਬਜ਼ ਤੈਨੂੰ, ਤਾਂਹੀ ਬਾਹਰ ਨਾਲ ਗਲੂ ਆ ਕਚ ਦਾ ਦੇਖੋ ਜ ਜੋ ਗਰਮ ਹੋਜੂਗਾ ਔਰ ਕਈ ਵਾਰ ਡਰ ਵੀ ਲੱਗਦਾ ਕਚ ਦਾ ਜ਼ਿਆਦਾ ਕਰੈਕ ਹੋ ਗਿਆ। ਕਈ ਵਾਰ ਟਾਈਮਿੰਗ ਜ਼ਿਆਦਾ ਲੱਗ ਜਾਏ, ਘੱਟ ਲੱਗ ਜਾਏ। ਉਹ ਤਾਂ ਨਾਲ ਹੀ ਕੜਕ ਜੂਗਾ ਹੁਣ ਇਹਨਾਂ ਦੀ ਟੈਕਨੋਲੋਜੀ ਵਧੀਆ ਵੀ ਦੋ ਮਿੰਟ ਜਿਵੇਂ ਬੰਦਾ ਕਹਿ ਰਿਹਾ ਕੋਈ ਬੇ ਟੈਮ ਆ ਰਹਾ ਲੈ ਵੀ ਦੋ ਮਿੰਟ ਚ' ਚਾਵਲ ਗਰਮ ਕਰਤੇ। ਦੋ ਮਿੰਟ ਚ' ਹਲਵਾ ਗਰਮ ਕਰਤਾ ਸੌਖਾ ਤਾਂ ਆਪਣੇ ਲਈ ਹੈਗਾ ਬਹੁਤ ਹੈ ਹੁਣ ਸਾਰੇ ਕਰੀ ਰਹੇ ਆ ਆਪਾਂ ਵੀ ਕਰਦੇ ਹੀਏ।
ਹਾਂਜੀ, ਉਹਥੇ ਮੈ ਹੀ ਆ ਜੇ ਆਪਾਂ ਵੀ ਕਰਦੇ। ਹਾਂਜੀ।
ਹਾਂ, ਆਪਾਂ ਨੂੰ ਪਤਾ ਹੈ ਕਿ ਇਸ ਚੀਜ਼ ਦੇ ਨੁਕਸਾਨ ਵੀ ਨੇ। ਲੇਕਿਨ ਕੀ ਕਰੀਏ। ਹੂਣ ਜੈਸੈ -ਜੈਸੇ ਦੇਖੋ ਮਾਹੌਲ ਦੇ ਵਿੱਚ ਹੈ ਜਿਵੇਂ -ਜਿਵੇਂ ਪੀੜ੍ਹੀ ਅੱਗੇ ਵੱਧ ਜਾਊਗੀ। ਆਪਾਂ ਨਈ ਨਈ ਟੈਕਨੋਲੋਜੀਆਂ ਹੁੰਦੀ ਜਾਏਗੀਆਂ।
ਹਾਂਜੀ, ਸਾਨੂੰ ਵੀ ਫੇਰ ਨਾਲ ਨਾਲ ਢੱਲਣਾ ਪੈਣਾ ਨਾ ਜੀ ਵੇਖੋ। ਆਪਾਂ ਨਾ ਢਲਾਂਗੇ ਫੇਰ ਨਿਆਣੇ ਕਹਿੰਦੇ ਤੁਹਾਨੂੰ ਕੱਖ ਆਉਂਦਾ ਨੀ ਜੀ। ਉਹ ਮਾਹੌਲ ਦੇ ਨਾਲ ਸ ਉਹ ਸਿੱਖਣਾ ਪੈਂਦਾ ਜੀ।
ਹਮ, ਹੁਣ ਕਾਂ ਤੁਸੀਂ ਇਹ ਦੇਖੋ ਪਹਿਲਾਂ ਸਾਰੇ ਜਣੇ ਪੈਦਲ ਜਾਂਦੇ ਸੀ ਜਿਆਦਾਤਰ ਸਾਈਕਲ ਚਲਾਉਂਦੇ ਸੀ। ਠੀਕ ਹੈ ਹੁਣ ਆ। ਹੁਣ ਕੀ ਹੋ ਗਿਆ ਕਾਰਾਂ ਚੱਲ ਪਈਆਂ, ਐਕਟਵਾ ਐਕਟਵਾ ਦੇ ਬਗੈਰ ਤਾਂ ਬੱਚਾ- ਬੱਚਾ ਨਹੀ ਹਿੱਲਦਾ। ਕਹੀ ਵੀ ਕਿਤੇ ਵੀ ਜਾਣਾ ਹੋਵੇ ਸਾਈਕਲ ਨੂੰ ਕਿੱਥੇ ਆ ਹੁਣ ਫੇਰ ਲੋਕੀ ਕਹਿੰਦੇ ਆ ਅਸੀਂ ਸਵੇਰੇ ਸਾਈਕਲ ਤੇ ਸੈਰ ਕਰਨ ਜਾਂਦੇ ਵਿੱਚੋਂ ਸਾਰਾ ਦਿਨ ਸਾਈਕਲ ਤੇ ਰਹੋ ਤੁਹਾਡਾ ਸ਼ਾਨ ਚ' ਫ਼ਰਕ ਆਂਦਾ ਹੈ। ਉ ਤੁਸੀਂ ਸੈਰ ਚਲਾਉਣ ਵਾਸਤੇ ਤੁਸੀਂ ਸਾਈਕਲਾਂ ਤੇ ਜਾਦੇ ਹੋ। ਹੁਣ ਕਿਸੇ ਬੱਚੇ ਨੂੰ ਇਹ ਕਹਿ ਦੋ ਕਿ ਸਾਈਕਲ ਤੇ ਜਾ ਕੇ ਫਲਾਾਣੇ ਬੰਦੇ ਦਾ ਚੀਜ਼ ਤਾਂ ਲਿਆ ਉਹ ਮੰਗੇਗਾ ਐਕਟੀਵਾ ਦੀ ਚਾਬੀ।
ਹਾਂ, ਜਮਾ ਹੀ ਨਹੀਂ ਜਾਣਾ ਉਹਨਾਂ ਨੇ ਜਮਾ ਹੀ ਨਹੀਂ ਜਾਣਾ ਜੀ।
ਨਾ, ਮੈਂ ਆਪਣੇ ਬੱਚਿਆਂ ਦੀ ਬੇਸ਼ੁਮਾਰੀ ਚ' ਚੱਕਰ ਚ' ਕੋਈ ਜਾਂਦਾ ਹੀ ਨੀ। ਖੜੀ- ਖੜੀ ਖਰਾਬ ਹੋ ਰਹੀ ਹੈ।
ਹੁਣ ਵਾਸ਼ਿੰਗ ਮਸ਼ੀਨ ਦੇਖਲੋ ਤੁਸੀਂ, ਵਾਸ਼ਿੰਗ ਮਸ਼ੀਨ ਦੇਖਲੋ ਜੀ। ਪੈਰਾਂ ਪਰ ਪਹਿਲੇ ਬਹਿ ਕੇ ਕੱਪੜੇ ਧੋਂਦੇ ਹੁੰਦੇ ਸੀ। ਥਾਪੀਆਂ ਮਾਰਨੀਆਂ ਜੀ ਹੈਂ। ਮਧਾਨੀ ਨਾਲ ਮੱਖਣ ਕੱਢਣੇ ਹੁਣ ਦੇਖੋ ਜੀ, ਉਹ ਆ ਗਿਆ ਜੀ ਬਲੈਂਡਰ ਦਾ ਚੱਲ ਪ ਚਲੋ, ਮਿਕਸੀ ਚੱਲ ਪਈ ਹੈ ਹਾਂਜੀ। ਉਥ ਮਿਕਸੀ ਤੇ ਕੱਢ ਲਈ ਦਾ ਜੀ। ਹਾਂਜੀ।
ਚਟਨੀ ਆਪਾਂ ਬਣਾਉਂਦੇ ਸੀ ਸਿਲਵੱਟੇ ਦੇ ਬਣਾਉਂਦੇ ਸੀ। ਪੂਰਾ ਜ਼ੋਰ ਲੱਗਦਾ ਸੀ ਹੁਣ ਦੇਖੋ ਮਿਕਸੀਆਂ ਚ' ਇੱਕ ਬਟਨ ਕਮਾਇਆ ਲੈ ਚਟਨੀ ਤਿਆਰ ਹੈ।
ਹਾਂਜੀ- ਹਾਂਜੀ ਤੇ ਹੈ ਹੀ ਹੈ ਜੀ। ਮਤਲਬ ਅੱਜ ਕੱਲ੍ਹ ਸਹੂਲੀਅਤ ਮਤਲਬ ਚੰਗੇ ਵਾਸਤੇ ਵੀ ਹੈ ਤੇ ਸਾਡਾ ਨੁਕਸਾਨ ਵੀ ਤੇ ਕਰ ਹੀ ਰਹੀ ਹੈ ਦੇਖੋ। ਇੱਕ ਤਾਂ ਜ ਆਪਾਂ ਕਿਹਾ ਮੈਂ ਹੁਣ ਤੁਹਾਨੂੰ ਗੱਲ ਕੀਤੀ ਕੱਪੜੇ ਧੋਣ ਦੀ ਮਸ਼ੀਨ ਲਾ ਲਓ। ਅਸਲ ਚੱਲ ਪਈ ਐਂ। ਦੇਖਲੋ ਉਛਾਲਣਾ ਵੀ ਨੀ ਪੈਂਦਾ। ਨਾ ਛਾਲੋ ਨਾ ਕਰੋ ਪਾਣੀ ਵੀ ਨੀ ਬਦਲ ਵੀ ਜੇ ਆਪੇ- ਆਪ ਧੋ ਰਹੀਏ ਜੇ ਆਪੇ -ਆਪ ਸੁੱਕ ਰਹੀਏ ਜੀ। ਇਹ ਸਾਡਾ ਨੁਕਸਾਨ ਹੈ ਇੱਕ ਤਾਂ ਇਹ ਨੁਕਸਾਨ ਹੈ ਸਾਡਾ। ਚੰਗੀ ਤਰ੍ਹਾਂ ਸਰਫ ਨੀ ਨਿਕਲਦਾ। ਖਰਸ਼ਾ ਬਹਿ ਜਾਂਦੀਆਂ ਸਰੀਰ ਚ' ਜੀ। ਨੁਕਸਾਨ ਹੀ ਹੈ ਸਫ ਰਹਿ ਜਾਏਗਾ ਤਾਂ। ਹਾਂਜੀ, ਉਸ ਤੋਂ ਬਾਅਦ ਜੀ ਦੇਖੋ ਪੈਰ ਪਹਿਲੇ ਪੈਰਾਂ ਭ ਉਂਦੀਆਂ ਸੀ ਥਾਪੀਆਂ ਮਾਰਨੀਆਂ ਕਰਨੀਆਂ। ਉਹੁਨੂੰ ਟਾਈਮ ਰਿਹਾ ਨੀ ਹੁਣ। ਫਿਰ ਗੋਡਿਆਂ ਚ' ਦਿੱਕਤ ਆਪ ਹੀ ਆਣੀ ਹੈ ਜੀ। ਫੇਰ ਆਪਾਂ ਕਹਿੰਦੇ ਹਾਂ ਗੋੜਿਆਂ ਚ' ਦਿੱਕਤ ਹੈ ਜੀ ਡਾਕਟਰ ਕੋਲ ਲੈ ਜਾਓ ਜੀ। ਬਸ, ਆਹੀ ਚੱਲੀ ਜਾ ਰਿਹਾ ਜੀ।
ਹਾਂਜੀ ਹੁਣ ਨ ਨੀ। ਦੇਖੋ ਹੁਣ ਤਾਂ ਆਪਾਂ ਜਿਵੇਂ -ਜਿਵੇਂ ਅੱਗੇ ਚੱਲ ਰਹੀ ਹੈ। ਹੁਣ ਸਾਡੀ ਐਟੋਮੈਟਿਕਲੀ ਜਿਹੜੀ ਮਸ਼ੀਨਾਂ ਉਹੀ ਆ ਬੰਦਿਆਂ ਨੇ ਇੱਕ ਵਾਰੀ ਗੇਰਿਆ। ਬਾਈ ਚਾਂਸ ਕੋਈ ਬੰਦਾ ਕੱਪੜਾ ਰੰਗ ਛੋੜ ਰਿਹਾ ਹੋਏਗਾ। ਸਾਰੇ ਕੱਪੜੇ ਖਰਾਬ ਉਹ ਕੱਢ ਸਕਦੇ ਨੇ ਵਿੱਚੋਂ ਟਾਈਮਿੰਗ ਲੱਗ ਗਈ।
ਹਾਂਜੀ ਉਹ ਤੇ ਹੈ ਹੀ ਹੈ ਜੀ। ਅਗਰ ਬੰਦ ਕਰਦੇ ਹੋ ਤਾਂ ਸਾਰਾ ਸਰਫ ਨਿਕਲ ਜਾਣਾ।
ਸਾਰਾ ਸਰਫ ਨਿਕਲ ਜਾਣਾ ਉਹ ਤਾਂ ਹੈ ਹੀ। ਹੈ ਬ ਆਓ ਜੋ ਜਿਹੜੀ ਹੁਣ ਨਵੀਂ ਚੱਲ ਪਈ ਹੈ ਨਾ ਇਹ ਜਿਹੜੀ ਐਟੋਮੈਟਿਕਲੀ ਹੈ ਇਹ ਜ਼ਿਆਦਾ ਨੁਕਸਾਨ ਦੇ ਹੋ ਰ ਇਹ ਤਾਂ ਉਹਨਾਂ ਬੰਦਿਆਂ ਵਾਸਤੇ ਹੀ ਆ ਆਫਿਸ ਵਾਲੇ ਬੰਦੇ ਹੁੰਦੇ ਆ। ਜਰਾ- ਮਰਾ, ਹਲਕਾ -ਫੁਲਕਾ ਧੂਲ ਵੱਟੇ ਹੁੰਦੇ ਆ। ਉਹਨਾਂ ਦੇ ਆਪਣੇ ਜਿਵੇਂ ਹਾਰਡਲੀ ਮਜ਼ਦੂਰੀਆਂ ਵਾਲੇ ਕੰਮ ਹੈ ਨਾ, ਆਪਣੇ ਆਂ ਨੇ ਚੱਲਦੀਆਂ ਹੈਗੀਆਂ ਇਹਏ ਤਾਂ। ਆਪਾਂ ਤਾਂ ਫੇਰ ਖੁੱਲੀਆਂ ਹੀ ਸੰਘੀਆਂ ਵੀ ਨੀ ਜਿਵੇਂ, ਆਪਾਂ ਨੇ ਬਰੱਸ਼ ਵੀ ਮਾਰ ਲੈਣਾ, ਥਾਪੀਆਂ ਦਾ ਆਪਾਂ ਸਹੀ ਚਲਾਂਦੇ। ਹੁਣ ਕਿਸੇ ਘਰ ਚ ਤੁਸੀਂ ਥਾਪੀ ਲਭੋਗੇ।
ਹਾਂ ਜਮਾ ਨੀ ਜੀ, ਜਮ ਹੀ ਨੀ ਉਹ ਪਿੰਡਾਂ-ਪੁੰਡਾਂ ਚ ਰਹਿ ਗਈਆਂ ਹੁਣ। ਥ ਲੱਭ ਜਾਣਾ, ਹੱਥੇ ਨੀ ਲੱਭਦੀਆ ਤੁਹਾਨੂੰ।
ਨਾ, ਨਾ ਬਿਲਕੁਲ ਵੀ ਨਹੀਂ ਲੱਭਦੀਆਂ।
ਅੱਜ-ਕੱਲ੍ਹ ਵੈਸੇ ਹੀ ਕੰਮ ਕਰਕੇ ਰਾਜੀ ਨਹੀਂ ਹੁੰਦੇ ਜੀ। ਦੇਖੋ ਕੰਮ ਵਾਲੀਆਂ ਬਾਈਆਂ ਲਾਈਆਂ ਹੋਈਆਂ। ਕਿ ਚਲੋ ਜੀ ਮੇਰੇ ਕੋ ਕੰਮ ਨੀ ਹੁੰਦਾ। ਝਾੜੂ ਪੋਚੇ ਨੀ ਲੱਗਦੇ ਜੀ। ਹੁਣ ਝਾੜੂ ਈ ਵੇਖ ਲੋ ਝਾੜੂ ਪਹਿਲੇ ਬਹਿ, ਬਹਿ ਕੇ ਕੁਕਾਂ ਨੂਕਰਾ ਚ ਕੱਢ ਲਉਂਦੇ ਸੀ, ਹੁਣ ਦੇਖ ਲੋ ਵੈਕੂਮ ਕਲੀਨਰ ਦਾ ਚੱਲ ਪਿਆ ਜੀ ਵੱਖਤ ਪਿਆ ਹੋਇਆ। ਸਾਰਾ ਸਹੂਲੀਅਤ ਲੱਭਦੇ ਨੇ ਜੀ, ਪਰ ਮਾੜਾ ਈ ਐ ਵੇਖੋ ਪਹਿਲੇ ਬਹਿ, ਬਹਿ ਕੇ ਗੋਡਿਆਂ ਦੀ ਮਸਾਜ ਈ ਹੁੰਦੀ ਇੱਕ ਤਰਾ ਦੀ। ਇੱਧਰ ਘੁੰਮ ਕੇ ਲਾਉਣਾ, ਉਹਦੋਂ ਝਾੜੂ ਲਉਣਾ ਕੱਢ, ਕੱਢ ਕੇ
ਹੂੰ, ਓ ਤਾਂ ਹੈ ਹੀ ਆ ਹੁਣ। ਕਹਾਂ ਪਹਿਲਾਂ ਆਪਣਾ ਸਾਰਾ ਨਾ ਸਾਰੇ ਲੋਕੀ ਪਹਿਲਾਂ ਆਪਣਾ
ਕਿ ਬੰਧਾਨੀ ਚਲਾ ਲੋ ਜੀ, ਬੋਟ ਚਲਾ ਲੋ ਚੱਕੀ ਚਲਾ ਲੋ ਓਤੇ ਚਲਾਉਣਗੇ ਜੀ। ਪਰ ਇੱਥੇ ਬਹਿ ਕੇ ਘਰ ਦਾ ਕੰਮ ਕਰਦੇ ਮੌਤ ਪੈ ਜਾਣੀ ਐ ਜੀ।
ਦੇਖਲੋ ਹੁਣ ਪਹਿਲਾਂ ਸਾਰਾ ਆਟਾ-ਉਟਾ ਜਿਹੜੀ ਕਣਕ ਪਿਸਦੀ ਸੀ, ਹੁਣ ਆਪਾਂ ਬਜਾਰੋਂ ਪਿਛਵਾਉਂਨੇ ਆ। ਉਹ ਬਚਾਰੀ ਔਰਤਾਂ ਘਰ ਪੀਸਦੀਆ ਤੇ ਉਹਨਾ ਦੀ ਤਾਂ ਆਪਣੇ ਆਪ ਹੀ ਮਧਾਨੀ ਚੱਲ ਰਹੀ ਸੀ।
ਹਾਂਜੀ, ਉਹ ਤਾਂ ਹੈ ਹੀ ਈ, ਫੇਰ ਕਿਥੋਂ ਮੋਟਾਪਾ ਚੜ੍ਹਨਾ ਸੀ। ਮੋਟਾਪਾ ਆਣਾ ਈ ਨੀ।
ਹਾਂ ਸਰੀਰ ਵੀ ਫਿੱਟ ਰਹਿਣਾ। ਹੁਣ, ਸਾਡੀ ਸਾਸੂ ਮਾਂ ਨੂੰ ਦੇਖਲੋ। ਸਾਡੀ ਆਪਣੀ, ਆਪਣੇ ਸੱਸਾਂ ਨੂੰ ਈ ਦੇਖਲੋ ਉਹ ਇੰਨੀਆਂ ਮਜ਼ਬੂਤ ਨੇ। ਪੂਰਾ ਜਗਾ ਦਏ ਆਪਣਾ ਜਿਵੇਂ, ਆਪਣਾ ਪੂਰਾ ਸ਼ਹਿਰ ਹਾਂਡ ਕੇ ਆ ਜਾਂਦੀ ਹ ਜਿੱਥੇ ਮਰਜ਼ੀ ਜਾਈਗੀ ਪੈਦਲ ਚੱਲ ਲੈਂਨੀ ਆ ਲੇਕਿਨ ਆਪਾਂ, ਆਪਾਂ ਨੂੰ ਇਹ ਕਹਿ ਦੇਨ ਆਪਣੇ ਮੋੜ ਤੱਕ ਵੀ ਆਪਣੇ ਕਲੋਨੀ ਦੇ ਮੋੜ ਤੱਕ ਵੀ ਚਲੇ ਜਾਓ
ਜਮਾ ਈ ਨੀ ਜੀ ਸਬਜ਼ੀ ਲੈਨ ਜਾਨਾ ਹੋਏ ਤੇ ਤਾਂ ਮੌਤ ਪੈ ਜਾਂਦੀ ਐ ਜੀ। ਤੇ ਚਲੋ ਜੀ ਗੱਡੀ ਤੇ ਚਲੋ ਜੀ ਤਾਂ ਜਾਵਾਂਗੇ ਆਪਾਂ ਤਾਂ
ਤਾਂ ਜਾਵਾਂਗੇ ਹੁਣ ਮੇਰੇ ਕੋਲ ਆਪਣੀ ਐਕਟਿਵਾ ਆ। ਮੈਂ ਸਬਜ਼ੀ ਲੈਣ ਵੀ ਜਾਣਾ ਹੁੰਦਾ ਨਾ, ਮੈਂ ਕੱਲੀ ਕਰਕੇ ਜਾਂਦੀ ਨੀ ਜੇ ਇਕੱਲੀ ਵੀ ਤੂੰ ਕੇਲੀ ਵੀ ਉਹ ਤਾਂ ਵੀ ਮੈਂ ਸੋਚਦੀ ਆ, ਚਲ ਐਕਟੀਵਾ ਚ ਪੰਜ ਮਿੰਟ ਚ ਆਣਾ ਜਾਣਾ ਹੋ ਜਾਣਾ। ਜੋ ਆਪਾਂ ਅੱਧਾ ਘੰਟਾ ਖਰਾਬ ਕਰਕੇ ਆਵਾਂਗੇ।
ਹਾਂਜੀ ਉਹ ਤੇ ਹੈ ਈ ਐ ਜੀ ਸਹੂਲੀਅਤ ਹੀ ਲੱਭਦੇ ਹਾਂ ਆਪਾਂ ਹੁਣ ਦੇਖਲੋ ਨਾ ਤੁਸੀਂ ਕੁੱਕਰ ਵੇਖ ਲਹੋ ਜੀ, ਪਹਿਲੇ ਸੀਟੀਆਂ ਦਆਉਣੀਆਂ ਪਹਿਲੇ ਤੇ ਉਹ ਪਤੀਲੇ ਚ ਬਣਾਦੇ ਸੀ ਚਾਵਲ-ਚੂਵਲ ਫਿਰ ਕੁੂੱਕਰ ਨਵੇਂ ਚੱਲ ਪਏ ਜੀ। ਕੁੱਕਰ ਚੱਲੇ, ਹੁਣ ਉਹ ਵਲੇ ਬਿਜਲੀ ਵਾਲੇ ਕ ਕੁੱਕਰ ਚੱਲ ਪਏ ਮਿੰਟ ਚ ਚਾਵਲ ਬਣ ਕੇ ਤਿਆਰ ਨੇ ਜੀ। ਇਕ ਟੈਕਨੋਲੋਜੀ ਹੈਗੀ ਆ ਹੁਣ ਤੁਸੀਂ ਆਹ ਲਿਖ ਲਓ ਕਿ ਬਿਨਾਂ ਤੇਲ ਵਾਲਾ ਤੁਸੀਂ ਕੋਈ ਪਕੌੜੇ-ਸ਼ਕੌੜੇ ਖਾਣੇ ਨੇ, ਅਜ-ਕੱਲ ਨਵੇਂਏਅਰ ਫਰਾਈ ਚੱਲ ਪਏ ਨੇ ਜੀ। ਓਥੇ ਸਮਾਨ ਰੱਖੋ ਪਕੌੜੇ ਬਣ ਕੇ ਤਿਆਰ ਨੇ ਜੀ ਤੁਹਾਡੇ ਬਸ।
ਹੋਰ ਉਹਦੇ ਚ ਪੂਰੀਆਂ ਵੀ ਬਣਾ ਲੋੋ ਮੈਂ ਕਹਿ ਰਹੀ ਕੀ ਕੀ ਨਹੀਂ ਬਣਦਾ ਮੈਂ ਤਾਂ ਖੁਦ ਲੈ ਕੇ ਆਣ ਦੇ ਚੱਕਰ ਚ ਆ ਕਿ ਵੀ, ਮੈਂ ਲੈ ਕੇ ਆਵਾਂ ਲੇਕਿਨ ਕਿਨ ਕਿ ਜਿਵੇਂ, ਹੁਣ ਮੇਰੇ ਬੱਚੇ ਨੂੰ ਨਾ ਉਹ ਬੜਾ ਫਰਾਈ ਆਲੂ ਫਿੰਗਰ ਹੁੰਦੇ ਆ ਨਾ, ਉਹ ਬੜੇ ਸਵਾਦ ਲੱਗਦੇ ਆ ਖਾਣ, ਬੰਦੇ ਜੇ ਬਿਨਾਂ ਫਰਾਈ ਕਰੇ
ਦਿੰਦਾ ਸੀ ਜੀ। ਅਸੀਂ ਆਪ ਈ ਨੀ ਲਿਆ ਮੈਂ ਕਿਹਾ ਰੱਖਣ ਦੀ ਫੇਰ ਹੋਵੇ ਨਾ ਕਿ ਹਾਂ ਵੀ ਬੱਚੇ ਖ਼ਰਾਬ ਕਰ ਦਿੰਦੇ ਨੇ। ਤਾਂ ਫੇਰ ਆਪ ਤਾਂ ਮਿੰਟ, ਮਿੰਟ ਚ ਆਪ ਬਣਾਦੇ ਫਿਰਨਗੇ ਦੋ ਮੈ ਆਪੇ ਬਣਾ ਲੈਦਾ, ਤੁਸੀਂ ਰਹਿਣ ਦੋ ਮਿੰਟ ਚ ਮਸ਼ੀਨ ਚ
ਇਹ ਤਾਂ ਹੈ ਈ ਆ ਜੀ।
ਉਵੇ ਤੁਹਾਨੂੰ ਤਾ ਅੱਜ-ਕਲ ਦੇ ਨਿਆਣੇ ਵਾਧੂ ਤੇਜ ਨੇ ਆਪੇ ਲਗ ਜਾਣਗੇ ਉਹ ਇਸ ਕਰਕੇ ਨੀ ਲਈ ਜੀਏ ਆਪਾਂ।
ਨਾ ਮੇਰਾ ਤਾਂ ਖੁਦ ਹੀ ਭਰਾ ਈ ਦੇਊਗਾ ਜਦ ਵੀ ਦਊਗਾ। ਕਹਿ ਰੱਖਿਆ ਉਹਨੇ ਮੈਨੂੰ। ਪਰ, ਇਹ ਕਿ ਵੀ ਦੇਖੋ ਫ਼ਾਇਦਾ ਤਾਂ ਹੈਗਾ ਈ ਹੈਗਾ ਨੁਕਸਾਨ ਵੀ ਪ੍ਰੋ ਜਿੰਨਾ ਮਰਜ਼ੀ ਕਰ ਲਓ ਤੁਸੀਂ ਹੁਣ ਆਪਾਂ ਤਾਂ ਦੇਖੋ ਆਪਣੇ ਅੱਜ ਦੇ ਟਾਈਮ ਨਾਲ ਸ ਹਸਾਬ ਨਾਲ ਚੱਲਣਾ ਈ ਏ, ਜੋ ਦੋ ਟੈਕਨੋਲੋਜੀ ਏ ਰੋਟੀ ਬਣਾਉਣ ਵਾਲੀ ਮਸ਼ੀਨਾ ਉਹ ਆ ਗਈ, ਆਟਾ ਗੁੰਨਣ ਵਾਲੀ ਉਹ ਆ ਗਈ, ਕਿੱਥੇ ਜ਼ੋਰ ਲੱਗਣਾ ਦੱਸੋ।
ਹਾਂਜੀ ਸਹੀ ਗੱਲ ਐ। ਆ ਵੀ ਗੱਲ ਸਹੀ ਆਟੇ, ਆਟੇ ਗੁੰਨਣ ਵਾਲੀ ਉਹ ਆ ਗਈ ਮਸ਼ੀਨ ਜੀ ਨਵੀ
ਹੋਰ ਰੋਟੀ ਵੀ ਬਣ ਜਾ, ਬਣਾਣ ਵਾਲੀ ਆ ਗਈ ਆ, ਮਸ਼ੀਨ ਹੁਣ ਤਾਂ ਬਸ ਖਾਣ ਵਾਲੀ ਰਹਿ ਗਈ ਐ ਇੱਕ ਵੀ ਖੁਆ ਵੀ ਆਪਣੇ ਆਪ ਹੀ ਦਿਓ, ਹੋਰ ਕੀ, ਖਾਣ ਵਾਲੀ ਵੀ ਆਪਣੇ ਆਪ ਹੀ ਆਜੂਗੀ।
ਹੁਣ ਕਿੰਨੀ ਹੋਟਲਾਂ ਜਾਓ, ਕਿ ਜੀ ਰੋਬੋਟ ਜੇ ਲੱਗੇ ਹੋਏ ਨੇਂ ਜੀ, ਆਪ ਵੇਟਰ ਵੀ ਨੀਂ ਆਉਂਦੇ ਰੋਬੋਟ ਲਾਏ ਹੋਏ ਨੇਂ ਜੀ। ਚਲੋ ਜੀ ਰੋ ਰੋਬਟ ਅੱਗੇ ਦੇ ਜਾਂਦੇ ਨੇਂ ਜੀ, ਖਾਣ-ਪੀਣ ਦਾ ਸਮਾਨ
ਹਂ, ਅੱਜ-ਕੱਲ ਰੈਸਟੋਰੈਂਟ ਬ ਟਰੇਨ ਸਿਸਟਮ ਚਲਾ ਰੱਖਿਆ, ਉਹਦੇ ਚ ਪਾ ਕੇ ਨਾ ਬਾਊਲ ਜਿਹਾ ਰੱਖ ਦਿੰਣੇ ਆਂ। ਆਪਣੇ ਉਹ ਘੁੰਮੀ ਜਾਂਦੀ ਆ ਟੇਬਲ ਤੇ, ਤੇ ਲਈ ਚਲੋ ਔਰ ਖਾਈ ਚਲੋ।
ਸਹੀ ਗੱਲ ਐ ਜੀ।
ਵੇਟਰਾਂ ਦੀ ਲੋੜ ਕੋਈ ਨੀਂ ਐ, ਇਹ ਕੰਮ ਹੋ ਰਿਹੇ ਐ ਹੁਣ ਤਾਂ
ਹਾਂਜੀ ਹਾਂਜੀ, ਬਸ ਜੀ। ਦੇਖੋ ਜਿਵੇਂ ਹੋ ਰਿਹਾ, ਬਸ ਉਹਨਾਂ ਦੇ ਮਾਹੌਲ ਨਾਲ ਰਹਿਣਾ ਪੈਣਾ ਸਾਨੂੰ ਵੀ
ਚਲੋ ਭੈਣ ਜੀ ਕੋਈ ਆ ਗਏ ਨੇਂ, ਮੈਂ ਤੁਹਾਨੂੰ ਫੇਰ ਫੋਨ ਲਾਂਦੀ ਆਂ, ਠੀਕ ਆ ਜੀ।
ਓਕੇ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।